ਸਤਿ ਸ਼੍ਰੀ ਅਕਾਲ ਜੀ। ਹੈਲੋ। ਹੈਲੋ, ਸਤਿ ਸ੍ਰੀ ਅਕਾਲ। ਕਿਵੇਂ ਹੋ?
ਸਤਿ ਸ੍ਰੀ ਅਕਾਲ। ਵਧੀਆ। ਅਵਾਜ਼ ਆ ਰਹੀ ਹੈ?
ਹਾਂਜੀ, ਹਾਂਜੀ। ਅਵਾਜ਼ ਆ ਰਹੀ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ।
ਹਾਂਜੀ, ਮੈਨੂੰ ਵੀ ਤੁਹਾਡੀ ਆਵਾਜ਼ ਆ ਰਹੀ ਹੈ।
ਓਕੇ। ਹੋਰ ਕਿਵੇਂ ਹੋ ਤੁਸੀਂ?
ਮੈਂ ਵਧੀਆ। ਤੁਸੀਂ ਦੱਸੋ?
''ਮੈਂ ਵੀ ਵਧੀਆ। ਘਰੇ ਸਭ ਠੀਕ ਐ ਤੁਹਾਡੇ?
ਹਾਂਜੀ, ਠੀਕ ਆ। ਤੁਸੀਂ ਦੱਸੋ?
ਹਾਂਜੀ-ਹਾਂਜੀ। ਹੂੰ। ਜੀ, ਸਭ ਠੀਕ ਨੇ। ਹੋਰ ਤੁਸੀਂ, ਨਾਸ਼ਤਾ ਪਾਣੀ ਕਰ ਲਿਆ? ਕੀ ਖਾਇਆ?
''ਅਸੀਂ ਅੱਜ ਸੰਡੇ ਅਹ ਐਤਵਾਰ ਸੀ, ਤਾਂ ਅਸੀਂ ਆਲੂ ਵਾਲੇ ਪਰੌਂਠੇ ਨਾਲ ਦਹੀਂ।
ਵਾਓ। ਅਸੀਂ ਵੀ ਆਲੂ ਦੇ ਪਰੋਂਠੇ ਬਣਾਏ ਸੀ, ਤੇ ਨਾਲ ਦਹੀਂ।
ਹੋ, ਇਹ ਤਾਂ, ਮੈਂਜ ਮਤਲਬ ਕਿ, ਸੇਮ- ਸੇਮ ਹੋ ਗਿਆ ਹਜੀ ਹੋ
ਆਲੂ ਦੇ ਪਰੌਂਠੇ ਬਣਾਲੋ।
ਹਾਂਜੀ, ਜਿਆਦਾ ਫਿਰ ਇਹੀ ਹੁੰਦਾ ਸਾਰਿਆਂ ਦੇ ਹੋਰ, ਤੁਹਾਡੀਆਂ? ਤੁਹਾਡੇ, ਸ਼ੌਕ ਕੀ- ਕੀ ਨੇ?
ਮੈਂ, ਮੈਂ 'ਪੋਇਟਰੀ ਵਗੈਰਾ ਲਿਖਦੀ ਆਂ। ਤੇ ਅਹ ''ਮੈਨੂੰ ਬੈਡਮਿੰਟਨ ਖੇਲਣਾ ਅੱਛਾ ਲੱਗਦਾ ਹੈ। ਹਾਲਾਂਕਿ ''ਮੈਂ ਖੇਡ ਨੀ ਪਾ ਰਹੀ ਕਾਫ਼ੀ ਦਿਨਾਂ ਦਾ। ਤੇ ਅਹ
ਕਾਫੀ ਖੁਸ਼ ਕਾਫੀ ਕੂਸ਼ ਮਿਲਦਾ ਆਪਣਾ ਮੇਰਾ ਵੀ, 'ਬੈਡਮਿੰਟਨ ਫ ਮਨਪਸੰਦ ਆ, ਬਟ ਮੈਂ ਖੇਲ ਨੀ ਪਾ ਰਹੀ।
ਹਾਂ, ਇੱਕ ਤਾਂ ਇਨੀ ਗਰਮੀ'ਚ ਨਾ ਨਿਕਲਿਆ ਵੀ ਨਹੀਂ ਜਾਂਦਾ ਬਾਹਰ। ਹੁਣ ਅੱਜ ਕੱਲ੍ਹ ਤਾਂ ਹੋਰ ਹੀ ਇੱਕਦਮ ਹੁਮਸ ਹੋਈ ਪਈ ਹੈ। ਬਾਰਿਸ਼ ਹੁੰਦੀ ਵੀ ਹੈ ਤਾਂ ਉਹਦੇ ਬਾਅਦ ਹੋਰ ਚਿਪ ਚਿਪ ਜਿਹੀ ਬਚ ਜਾਂਦੀ ਹੈ।
ਹਾਂਜੀ। ਹੋਰ ਤੁਸੀਂ ਪੋਇਟਰੀ ਵੀ ਲਿਖ ਦੇ ਹੋ ਬਹੁਤ ਵਧੀਆ ਗੱਲ ਆ।
ਹਾਂਜੀ। ਤੁਸੀਂ ਦੱਸੋ ਤੁਹਾਡੀ ਕਿਹੜੀ ਹੋਬੀਜ਼ ਨੇ
ਮੈਂ ਜ਼ਿਆਦਾਤਰ ਮੈਨੂੰ ਨਾ ਮਿਜ਼ ਸੌਗ ਗਾਣੇ ਵਧੀਆ ਲੱਗਦੇ ਬੇਸ਼ਕ ਮੈਂ ਇੰਨੀ ਵਧੀਆ ਸਿੰਗਰ ਨ ਆ ਬਟ ਬਸ ਗਾਣ ਦਾ ਸ਼ੌਂਕ ਆ।
ਓਕੇ ਓਕੇ ਨਹੀਂ ਨਹੀਂ ਇਹ ਵੀ ਹੋਬੀ ਹ ਜ਼ਰੂਰੀ ਨਹੀਂ ਹਰ ਬੰਦਾ ਹਰ ਚੀਜ਼ ਚ ਪਰਫੈਕਟ ਹੋਏ। ਲੇਕਿਨ ਆਪਾਂ ਟਰਾਈ ਵੀ ਕਰ ਰਹੇ ਹ ਵੀ ਬਹੁਤ ਵਧੀਆ ਗੱਲ ਹੈ।
ਜਦੋਂ ਮੈਂ ਬੋਰ ਹੁੰਦੀ ਹੋਵਾਂ ਨਾ ਮੈਂ ਓਦਾਂ ਮਤਲਬ ਕਿ ਗਾਣੇ ਗਾਣ ਲੱਗ ਮੈਨੂੰ ਵਧੀਆ ਲੱਗਦਾ ਮਤਲਬ ਮੈਂ ਜਿੰਨੇ ਮਰਜੀ ਕਰ ਲਾ ਗੀ। ਸ਼ੋਕ ਆ।
ਹਾਂਜੀ ਮੈਨੂੰ ਤਾਂ ਘਰ ਦਾ ਕੋਈ ਵੀ ਕੰਮ ਕਰਨਾ ਹੁੰਦਾ ਮੈਂ ਪਹਿਲਾਂ ਕੰੰਨਚ ਗਾਣੇ ਲਗਾ ਲੈਂਦੀ ਹਾਂ ਫੇਰ ਹੀ ਕਰ ਪਾਉਦੀ ਹਾਂ।
ਮੈਂ ਵੀ ਹਾਂ ਮੈਨੂੰ ਕੁਕਿੰਗ ਦਾ ਵੀ ਬਹੁਤ ਸ਼ੌਕ ਆ।
ਓਕੇ ਮੈਨੂੰ ਵੀ ਬਹੁਤ ਸ਼ੋਕ ਹੈ। ਲੇਕਿਨ ਮਤਲਬ ਮੈਂ ਸਿਰਫ ਤਦੀ ਕੁ ਕਰਦੀ ਹ ਯਾ ਤੇ ਜਦ ਮੈਨੂੰ ਬੜੀ ਗੁੱਸਾ ਲੱਗ ਰਹੀ ਫਿਰ ਮੈਂ ਬਹੁਤ ਅੱਕ ਰਹੀ ਹ ਆ ਘਰ ਦੇ ਬੈਠੇ ਬੈਠੇ ਫਿਰ ਲੱਗਦਾ ਕਿ ਕੁਛ ਨਵਾਂ ਕਰਲੋ ਪਰ ਅੱਜ ਕੱਲ ਤਾਂ ਜਿਵੇਂ ਵੇਕੇਸ਼ਨ ਚੱਲ ਰਹੀਆਂ ਨੇ ਤੇ ਕੁਕਿੰਗ ਡੇਲੀ ਦਾ ਹੀ ਹੋ ਗਿਆ। ਫਿਰ ਮਨ ਹੀ ਨਹੀਂ ਕਰਦਾ ਕਿ ਕੁਛ ਅਲਗ ਤੋਂ ਬਣਾਓ।
ਹਾਂਜੀ ਇਹ ਤਾਂ ਹੈ ਜਿੰਦਾਂ ਨਾ ਮੈਨੂੰ ਮੈਂ ਵੀ ਜ਼ਿਆਦਾ ਨੀ ਕਰਦੀ ਮੈਂ ਉਦੋਂ ਮਤਲਬ ਮੈਨੂੰ ਇਹ ਹੁੰਦਾ ਕਿ ਮੈਂ ਆਮ ਚੀਜ਼ਾਂ ਨਾ ਬਣਾਵਾਂ ਜੋ ਘਰ ਚ ਰੋਜ਼ ਬਣਦਾ ਮੈਨੂੰ ਉਹਨਾਂ ਚ ਮੈਂ ਇਨਾ ਦਿਲਚਸਪੀ ਨੀ ਰੱਖਦੀ ਮੈਨੂੰ ਇਹ
ਹਾਂਜੀ ਹਾਂਜੀ। ਹੈਲੋ। ਹੈਲੋ। ਹਾਂਜੀ ਹਾਂਜੀ ਬੋਲੋ ਤੁਹਾਨੂੰ ਕੀ ਚੰਗਾ ਲੱਗਦਾ ਬਣਾਉਣਾ। ਹੈਲੋ। ਹੈਲੋ। ਹੈਲ ਹੈਲੋ ਜੀ।